ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ।
ਦੱਸੋ ਹੋਰ ਤੁਸੀਂ ਕਿੱਥੇ ਰਹਿੰਦੇ ਹੋ?
ਹਾਂਜੀ।
ਤੁਸੀਂ ਕਿੱਥੇ ਰਹਿੰਦੇ ਹੋ?
ਅਸੀਂ ਜੈਪੂਰ ਰੇਨਿਆ।
ਅੱਛਾ। ਤੁਸੀਂ ਕੀ ਕੰਮ ਕਰਦੇ ਹੋ?
ਮੈਂ ਤਾਂ ਹਾਊਸ ਵਾਈਫ ਹੈਗੀ ਹਾਂ। ਹੋਰ।
ਹੈਲੋ,
ਤੁਸੀਂ ਕੀ ਕਰ ਹੈਲੋ, ਹਾਂਜੀ। ਆਵਾਜ਼ ਨਹੀਂ ਆ ਰਹੀ। ਕਿ ਹੈਲੋ
ਤਾਡੀ ਹੋਬੀਜ਼, ਹੈਲੋ ਮੈਂ ਕਯਾ ਤਾਡੀ ਹੋਬੀਜ਼ ਕੀ ਐ?
ਹਾਂਜੀ
ਤਾਡੇ ਚ ਰੋਜ਼ਾਨਾ ਤੁਈ ਕੀ ਕੰਮ ਕਰਦੇ ਓ?
ਮੈਨੂੰ ਤੁਆਡੀ ਆਵਾਜ਼ ਸਈ ਨੀ ਆ ਰਈ।
ਮੈਂ ਕਯਾ ਤੁਸੀਂ ਰੋਜ਼ਾਨਾ ਕੀ ਕੰਮ ਕਰਦੇ ਹੋ ਜ਼ਾਦਾਤਰ?
ਆਪਾਂ ਤਾਂ ਹਾਊਸ ਵਾਈਫ ਹੈਗੇ ਆ ਘਰ ਦਾ ਈ ਕੰਮ ਕਰਨੇ ਆ।
ਅੱਛਾ, ਵੀ ਸਕੂਲ ਕਿੱਥੋਂ ਆਪਣਾ ਪੜ੍ਹਿਆ?
ਮੈਂ ਤੋਂ ਮੈਂ ਤਾਂ ਮੈਰਿਡ ਹੋ ਗਈ ਮੇਰੀ ਤਾਂ ਜਾਗ
ਅੱਛਾ, ਪੜ੍ਹਾਈ ਵੈਸੇ ਕਦੋਂ ਕੀਤੀ ਦੀ ਐ? ਕਿੰਨੇ ਸਾਲ ਹੋ ਗਏ ਪੜ੍ਹਾਈ ਕੀਤੀ?
ਮੈਨੂੰ ਹੋ ਗਏ ਨੇ ਮੇਰੀ ਮੈਰਿਡ ਨੂੰ ਪੰਜ ਸਾਲ ਹੋ ਗਏ ਨੇ ਉਸ ਤੋਂ ਪੇਲੇ ਦੀ ਛੱਡੀ ਦੀ ਮੈਂ ਤੇ ਬਣਾਈ
ਅੱਛਾ ਤੇ ਤੁਸੀਂ ਸਟਡੀਜ਼ ਬਾਰੇ ਕੀ ਕੀ ਪੜ੍ਹਾਈ ਬਾਰੇ ਕੀ ਕੇਣਾ ਚਾਓਗੇ ਔਨਲਾਈਨ ਯਾ ਓਫਲਾਈਨ ਜ਼ਾਦਾ ਕੇੜੀ ਵਦੀਆ?
ਮੇ ਔਫਲਾਈਨ ਈ ਵਦੀਆ ਹੈਗੀ ਆ
ਤਾਂ
ਹਾਂਜੀ ਹੋਰ ਤੁਸੀਂ ਕੀ ਕਰਦੇ ਔ?
ਵੀ ਮੈਂ ਤਾਨੂੰ ਦੱਸਿਆ ਸੀ ਮੈਂ ਟ੍ਰੇਨਰ ਆ।
ਅੱਛਾ, ਅੱਛਾ ਤੁਸੀਂ ਟੇਲਰ ਏ।
ਬ ਲੋਕਾਂ ਨੂੰ ਟ੍ਰੇਨ ਕਰਦਾਆ ਕਿ ਕਿਸ ਹਿਸਾਬ ਨਾਲ ਆਪਣੇ ਰੋਜ਼ਾਨਾ ਜ਼ਿੰਦਗੀ ਨੂੰ ਜੀ ਸਕਦੇ ਆ।
ਅੱਛਾ- ਅੱਛਾ, ਅੱਛਾ, ਚਲੋ ਅੱਛਾ ਹੈ।
ਮੈਂ, ਪਠਾਨਕੋਟ ਰਹਿੰਨਾ।
ਅੱਛਾ ਤੁਸੀਂ ਪਠਾਨਕੋਟ ਰੈਂਦੇ ਓ, ਸਈ ਐ। ਸਈ ਐ, ਸਈ ਐ ਹੋਰ ਤੁਸੀ ਲੰਚ ਕਰ ਲੇਆ? ਹੋਰ ਲੰਚ ਕਰ ਲੇਆ?
ਹੋਂਜ ਦੀ ਡਿਨਰ ਦਾ ਟਾਈਮ ਹੋ ਗੇਆ। ਮੈਂ ਕੇਆ ਹੋਨ ਤਾਂ ਕੀ
ਹਾਂ, ਸੋਰੀ ਮੈਂ ਬੋਲਨਾ ਡਿਨਰ ਸੀ, ਮੈਂ ਬੋਲਨਾ ਡਿਨਰ ਈ ਸੀ ਮੈਂ ਲੰਚ ਬੋਲਤਾ।
ਅੱਛਾ।
ਹੋਰ ਕਾਰ ਲੇਆ ਤੁਸੀਂ?
ਹਾਂਜੀ-ਹਾਂਜੀ, ਤੁਸੀਂ ਕਰ ਲਿਆ?
ਨਈਂ ਹਜੇ ਤ ਨੀ ਕੀਤੈ ਹੋਰ ਕੀ ਬਨਾਯਾ ਆਜ?
ਠੀਕ ਏ ਣਾ, ‌ਆੱਜ ਬਣਾਏਆ ਸੀ ਵੀ ਆਲੂ ਦੀ ਸਬਜੀ ਬਣਾਈ ਨਾਲ ਫੁਲਕੇ।
ਅੱਛਾ, ਆੱਜ ਮੈ ਤਾ ਮਾਂ ਛੋਲੇਆਂ ਦੀ ਦਾਲ਼ ਬਣਾਈ।
ਅੱਛਾ, ਮਾਂ ਛੋਲੇਆਂ ਦੀ ਦਾਲ ਤੋ ਹੋਰ ਮੇਰੀ ਫੇਵਰੇਟ ਸਬਜੀ ਐ, ਆਪਨੀ ਪਨੀਰ ਮਟਰ-ਪਨੀਰ।
ਅੱਛਾ। ਸਈ ਏ,
ਘੁੰਮਣ ਕਿੱਥੇ-ਕਿੱਥੇ ਗਏ ਦੇ ਓ?
ਮ ਮੈਂ ਤਾਂ ਜੈਪੁਰੀ, ਮੈਂ ਤੇ ਜੈਪੁਰੀ ਚ ਘੁੰਮੇ ਦੀ ਆਂ।
ਬਾਰ ਨੀ ਕਿਤੇ ਗਏ?
ਨਈ-ਨਈ ਬਾਰ ਨੀ ਗਈ। ਗਰਮੀ ਨਈਂ-ਨਈਂ-ਨਈਂ, ਨਈਂ-ਨਈਂ।
ਤੁਹਾਨੂੰ ਕੀ ਖਾਣਾ ਪਸੰਦ ਹੈ?
ਮੈਨੂੰ ਤੇ ਫਾਸਟ-ਫੂਡ ਈ ਪਸੰਦ ਹੈਗਾ।
ਤ ਫਾਸਟ-ਫੂਡ ਚ ਕੀ
ਮੈਨੂੰ ਜੈਵੇਂ ਕਿ ਮੋਮੋਜ ਹੋ ਗਏ, ਪੀਜ਼ਾ ਹੋ ਗੇਆ।
ਤੇ ਕਿੰਨੀ ਕ ਅ, ਕਿੰਨੇ ਕ ਵਰੀ ਖਾ ਲੈਂਦੇ ਓ ਹਫਤੇ ਚ?
ਹਫਤੇ ਚ ਤਾਂ ਨਈਂ ਖਾਂਦੇ, ਮ੍ਹੀਨੇ ਚ ਤਿੰਨ ਯਾ ਚਾਰ ਵਾਰ ਖਾ ਲੀਨੇ ਆ। ਕੇਓਕਿ ਮੈਨ ਥਾਏਰੇੜ ਹੈਗਾ ਨਾ ਤਾਂ ਕਰਕੇ ਮੈਨਜ ਮਨ ਹੈਗੀ ਬਟ ਕੀ ਕਰਾ, ਐਸੀ ਵੀ ਕਰੇਵਿੰਗ ਹੁੰਦੀ ਐ, ਰਿਹਾ ਨੀ ਜਾਂਦ
ਅੱਛਾ, ਥਾਇਰਡ ਚ ਆ ਸਭ ਕੁਝ ਨੀ ਖਾ ਸਕਦੇ।
ਹਾਂਜੀ-ਹਾਂਜੀ ਨਹੀਂ ਖਾ ਸਕਦੇ, ਬਟ ਕੀ ਕਰਾ ਕਰੇਵਿੰਗ ਹੁੰਦੀ ਤਾਂ ਖਾਣਾ ਈ ਪੈਂਦਾ। ਕਰੇਵਿੰਗ ਨੂੰ ਨੀਂ ਮਾਰ ਸਕਦੇ ਨਾ। ਮੈਨੂੰ ਦੀਵਾਲੀ ਪਸੰਦ ਹੈਗੀ ਏ।
ਅੱਛਾ, ਤੁਹਾਡੇ ਜੈਪੁਰ ਚ ਦੀਵਾਲੀ, ਜੇ ਦੀਵਾਲੀ ਮੈਂ ਸੁਣਿਆ ਬੜੀ ਸਹੀ ਮਨਾਈ ਜਾਂਦੀ ਏ।
ਹਾਂਜੀ ਬਹੁਤ ਅੱਛੀ ਮਨਾਈ ਜਾਂਦੀ ਐ, ਇੱਦਾਂ ਤਾਂ ਰੋਸ਼ਨੀ ਵੀ ਲਗਾਈ ਜਾਂਦੀ ਐ, ਬਾਜ਼ਾਰਾਂ ਚ ਜਿਵੇਂ ਕਿ ਲਾਈਟ ਤੇ ਲਗਾਈ ਜਾਂਦੀਆਂ ਨੇ ਬਹੁਤ ਅੱਛਾ ਤਿਉਹਾਰ ਮਨਾਇਆ ਜਾਂਦਾ ਅੰਦਰ। ਹਲੇ ਕਿ ਦੀਵਾਲੀ ਤੋਂ ਹਫ਼ਤਾ ਪਹਿਲੇੇ ਹਾਂਜੀ, ਪਟਾਕੇ ਵੀ ਮਤਲਬ ਕਿ ਛੁਣਾਦੇਂ ਨੇ ਓ
ਨਹੀਂ ਆ।
ਮਨਾ ਹਾਂ ਹੈਗੀ ਏ ਬਟ ਛੁਟਾਣ ਵਾਲੇ ਛੁਟਾਉਂਦੇ ਈ ਨੇ।
ਅੱਛਾ।
ਸਰਕਾਰ ਜਿੰਨਾ ਮਰਜੀ ਬੈਨ ਲਗਾ ਦੇ ਪਰ ਜਿੰਨੇ ਛੁਟਾਣਾ ਉਹਨੇ ਤਾਂ ਛੁਟਾਉਨੇ ਈ ਨੇਂ। ਹੋਰ ਸੁਣਾਓ? ਹੋਰ ਤੁਹਾਡੇ ਘਰ ਸਭ ਵਧੀਆ?
ਘੁਮਣ ਗਏ ਸੀ ਓਨੀ
ਨਹੀਂ- ਨਹੀਂ ਮੈਂ ਤਾਂ ਨਹੀਂ ਗਈ ਘੁਮਣ। ਹੈਲੋ ਹਾਂਜੀ, ਆਵਾਜ਼ ਨਹੀਂ ਆ ਰਹੀ ਕੀ? ਨਹੀਂ -ਨਹੀਂ ਮੈਂ ਤਾਂ ਕਿੱਧਰੇ ਨਹੀਂ ਨਹੀਂ -ਨਹੀਂ, ਨਹੀਂ ਮੈਂ ਪਹਿਲੇ ਹੋਆਈ ਸੀ ਇਸ ਲਈ ਮੈਂ ਹੁਣ ਛੁੱਟੀਆਂ 'ਚ ਨਹੀਂ ਗਈ।
ਅੱਛਾ, ਤੁਹਾਡਾ ਅੱਜ ਦਾ ਦਿਨ ਕਿੱਦਾਂ ਦਾ ਬੀਤਿਆ।
ਹਾਂਜੀ ਮੈਂ ਪੈ ਅੱਜ ਦਿਨ ਸਹੀ ਬੀਤ ਗਿਆ ਸੀ, ਹਾਂਜੀ।
ਅੱਛਾ।
ਹਾਂਜੀ। ਅ
ਕੇਹੋ ਜੇਹਾ ਬਿਤਾ
ਹਾਂਜੀ ਸਹੀ ਬੀਤ ਗਿਆ, ਇੰਨਾ ਅੱਛਾ ਵੀ ਨਹੀਂ ਬੀਤਯਾ। ਹੋਰ ਤੁਹਾਡੇ ਘਰ ਸਭ ਵਧੀਆ। ਹੈਲੋ।
ਵੀ ਕਿਤੇ ਦਰਸ਼ਨ ਕਰਨ ਗਏ ਦੇ ਓ?
ਹਾਂਜੀ।
ਮਾਤਾ ਕਿਹੜੀ-ਕਿਹੜੀ ਮਾਤਾ ਤੇ ਗਏ ਦੇ ਓ?
ਨਈਂ-ਨਈਂ ਮੈਂ ਮਾਤਾ ਤੇ ਨਈ ਗਈ ਦੀ, ਅਸੀਂ ਦਰਬਾਰ ਜਾਂਦੇ ਆਂ, ਜਿਵੇਂ ਕਿ ਹਰਿਮੰਦਰ ਸਾਹਿਬ ਹੋ ਗਿਆ। ਬੰਗਲਾ ਸਾਹਿਬ ਹੋ ਗਿਆ, ਸ਼ੀਸ਼ਗੰਜ ਹੋ, ਸਾਹਿਬ ਹੋ ਗਿਆ।
ਹੇਮਕੁੰਟ ਸਾਹਿਬ ਗਏ ਹੋ।
ਨਹੀਂ -ਨਹੀਂ ਹੇਮਕੁੰਟ ਸਾਹਿਬ ਕਦੀ ਨਹੀਂ ਗਈ, ਹਜ਼ੂਰ ਸਾਹਿਬ ਵੀ ਨਹੀਂ ਗਈ ਕਦੀ।
ਅੱਛਾ, ਉੱਥੇ ਦੀ ਚੜਾਈ ਜ਼ਿਆਦਾ ਹੁੰਦੀ ਆ।
ਹਾਂਜੀ ਕਹਿੰਦੇ ਤਾਂ ਨੇ, ਚੜਾਈ ਜ਼ਿਆਦਾ ਹੁੰਦੀ ਆ।
ਤੇ ਉੱਥੇ ਰਹਿਣ ਵਾਸਤੇ ਕੀ ਕੰਮ ਕੀਤਾ ਹੁੰਦਾ ਏ।
ਹਾਂਜੀ।
ਰਹਿਣ ਵਾਸਤੇ ਕੀ ਹੁੰਦਾ ਫੇਰ ੳਥੇ, ਰਸਤੇ ਚ ਕਿਤੇ ਰਹਿਣਾ ਹੋਵੇ ਤੇ।
ਕਹਿੰਦੇ ਨੇ ਰਿਸ਼ੀਕੇਸ਼ ਰਹਿਣ ਸਕਦੇ ਹੋ, ਰਿਸ਼ੀਕੇਸ਼ ਗੁਰਦੁਆਰੇ ਹੈਗਾ ਨੀ ਹੈਗਾ ਗੋਬਿੰਦ ਧਾਮ ਵੀ ਹੈਗਾ ਇੱਕ, ਗੁਰਦੁਆਰਾ ਤੁਸੀਂ ਗਏ ਦੇ ਹੋ ਕੀ ਹੇਮਕੁੰਟ ਸਾਹਿਬ।
ਨਹੀਂ ਮੈਂ ਜਾਣਾ ਸੀਗਾ ਤੁਹਾਨੂੰ ਤਾਂ ਪੁੱਛਿਆ ਤੁਸੀਂ ਸ਼ਹਿਦ ਨਾਲ ਮੈਂ ਕਿਹਾ ਗਏ ਹੋਵੋ।
ਨਹੀਂ, ਮੈਂ ਨਹੀਂ ਗਈ ਕਦੀ ਨਹੀਂ ਗਈ।
ਹਿਮਾਚਲ ਮੂਚਲ ਗਏ ਓ ਕਦੇ।
ਨਹੀਂ ਹਿਮਾਚਲ ਵੀ ਨਹੀਂ ਗਈ। ਮੈਂ ਉੱਤਰਾਖੰਡ ਜ਼ਰੂਰ ਗਈ ਸੀ ਹੁਨੇ ਵਿੱਚ ਨੈਨੀਤਾਲ ਘੁੰਮ ਕੇ ਆਏ ਸੀ।
ਪੰਜਾਬ ਵੱਲ ਕਦੀ ਵੀ ਨਹੀਂ ਗਏ।
ਨਹੀਂ ਪੰਜਾਬ ਵਾਲਾ ਆਏ ਸੀ ਮਤਲਬ ਕਿ ਯਾਤਰਾ ਕਰਨ ਲਈ ਗਏ ਸੀ ਉਵੇਂ ਤੇ ਘੁੰਮੇ ਫਿਰੇ ਨਹੀ ਹੈਗੇ ਸੀ। ਹਾਂਜੀ
ਤੁਹਾਨੂੰ ਕਿਹੜੇ ਕਿਹੜੇ ਫਿਰ ਰੈਸਟੋਰੈਂਟਸ ਪੰਸਦ ਏ। ਕਿਹੜੇ ਕਿਹੜੇ ਢਾਬਿਆਂ ਚ ਤੁਹਾਨੂੰ ਜਾਣਾ ਪਸੰਦ ਏ। ਵੈਸ਼ਨੋਈ ਕੇ ਮਾਂਸਾਹਾਰੀ।
ਵੈਸ਼ਨੋਈ ਬਟ ਆਪਾਂ ਹਾਂਜੀ
ਮਾਸ ਮੂਸ ਨਹੀਂ ਖਾਂਦੇ।
ਨਹੀਂ ਨਹੀਂ
ਅੱਛਾ ਦੱਸੋ ਕੀ ਕਹਿ ਰਹੇ ਹੋ ਤੁਸੀ।
ਮੈਂ ਕੀ ਕਹਿ ਰਹੀ ਸੀ ਮੈਂ ਤੇ ਭੋਲ ਹੀ ਗਈ, ਮੈਂ ਕੋਈ ਗੱਲ ਕਰ ਰਹੀ ਸੀ।
ਸਹਰ
ਦਿਮਾਗ ਚੋ ਨਿਕਲ ਗਿਆ ਇੱਕਦਮ ਚੁੱਪ ਹੋ ਗਏ ਨਾ ਤੇ ਇੱਕਦਮ ਤੁਸੀਂ ਬੋਲਤਾ। ਹਾਂਜੀ ਕੋਈ ਨੀ ਯਾਦ ਆਏਗੀ ਤੇ ਮੈਂ ਦੱਸ ਦਾਗੀ। ਹਾਂਜੀ ਹਾਂਜੀ ਹੋਰ ਹਾਂਜੀ। ਜੇ ਬਣਾਈ ਜਾਂਦੀ
ਕਿਸ ਕਿਸ ਤਰੀਕੇ ਨਾਲ ਮਿਲ ਜਾਂਦੀ ਹੈ ਉੱਥੇ
ਬਹੁਤ ਵਧੀਆ ਬਣਾਉਂਦੇ ਨੇ ਪੰਜਾਬੀ ' ਤਾਂ ਲੋੜੀ ਨਹੀਂ ਨਹੀਂ
ਸਿਰਫ ਲੋਹੜੀ ਲੈਣ ਕਰਕੇ
ਨਹੀਂ ਨਹੀਂ ਲੋਹੜੀ ਮਨਾਉਂਦੇ ਨੇ ਇੱਧਰ ਤਾਂ ਪਤੰਗਾ ਤਾਂ ਸਕਰਾਂਤ ਤੇ ਉਡਦੀਆਂ ਨੇ
ਅੱਛਾ ਸਾਡੇ ਇੱਧਰ ਪਤੰਗਾਂ ਲੋਹੜੀ ਤੇ ਉਡਦੀਆਂ
ਅੱਛਾ ਹਾਂ ਕਈਆਂ ਦੀ ਲੋਹੜੀ ਤੇ ਉਡਦੀਆਂ ਨੇ ਸਾਡੇ ਤੇ
ਅਸੀਂ ਪੰਜਾਬ ਚ ਰਹਿੰਦੇ ਆ ਨਾ ਪਠਾਨਕੋਟ
ਅੱਛਾ ਅੱਛਾ ਅੱਛਾ ਹਾਂ ਤਾਂ
ਤੁਹਾਡੇ ਉੱਧਰ ਦੀ ਸਫ਼ਾਈ ਦਾ ਕੀ ਹਾਲ ਹੈ ਤੁਹਾਡੇ ਸ਼ਹਿਰ ਚ ਸਫ਼ਾਈ ਹੈਗੀ ਹੈ
ਹਾਂਜੀ ਹੈਗੀ ਆ ਬਟ ਆਪਾਂ ਜਿੱਥੇ ਰਹਿੰਦੇ ਹਾਂ ਉੱਧਰ ਇਨੀ ਸਫ਼ਾਈ ਨਹੀਂ ਹੈਗੀ
ਅੱਛਾ ਇਹ ਕਲੋਨੀ ਚ ਰਹਿੰਦੇ ਹੋ ਕਿ ਕਿਸੇ ਮਹੱਲੇ ਮੁਹੱਲੇ ਚ
ਹਮ ਰਹਿੰਦੇ ਤਾਂ ਕਲੋਨੀ ਚ ਹੀ ਹੈਗੇ ਆ ਬਟ ਕੀ ਹੈ ਇੱਥੇ ਖੇਤੀਬਾੜੀ ਜ਼ਿਆਦਾ ਹੈਗੀ ਆ ਨਾ। ਤਾਂ ਕਰਕੇ ਆਪਾਂ ਮਤਲਬ ਕੀ ਪਹਿਲੇ ਸਿਟੀ ਚ ਰਹਿੰਦੇ ਸੀ ਹੁਣ ਆਪਾਂ ਮਤਲਬ ਕਿ ਥੋੜ੍ਹੀ ਸਿਟੀ ਤੋਂ ਥੋੜ੍ਹੀ ਬਾਹਰ ਆ ਗਏ ਹਾਂ ਕਿਉਂਕਿ ਸਾਡਾ ਮਕਾਨ ਹੈਗਾ ਸੀ ਨਾ ਜਇੰਟ ਫੈਮਲੀ ਹੈਗੀ ਸੀ। ਤੋ ਕੀ ਕਹਿੰਦੇ ਨੇ, ਹੈਲੋ ਹੈਲੋ
ਆਰੀ ਆਰੀ ਆਵਾਜ
ਆ ਰਹੀ ਹੈਗੀ ਮੈਂ ਕਿਹਾ ਆਪਾਂ ਪਹਿਲੇ ਸਿਟੀ ਚ ਰਹਿੰਦੇ ਸੀ ਤ ਸ ਡਾ ਮਕਾਨ ਲੈ ਲਿਆ ਆਪਣੇ ਆਪਣੇ ਸਾਰੇ ਪਹਿ ਸਾਰੀ ਜੁਆਇੰਟ ਫੈਮਿਲੀ ਰਹਿੰਦੀ ਸੀ ਤੇ ਸਟੇ ਤੋਂ ਥੋੜੀ ਜਿਹੀ ਬਾਹਰ ਆ ਗਏ ਸਾਡੇ ਘਰ ਚ ਨੌ ਜੀ ਹੈਗੇ
ਨੋ ਜੀ ਨੇ ਤੇ ਤੁਹਾਡੇ ਹਸਬੈਂਡ ਕੀ ਕਰਦੇ ਨੇ
ਮੇਰੇ ਹਸਬੈਂਡ ਕਾਰਰਾਂ ਦਾ ਕੰਮ ਕਰਦੇ ਨੇ
ਕਾਰਾਂ
ਹਾਂਜੀ ਹਾਂਜੀ ਹਾਂਜੀ ਮਕੈਨਿਕ ਨੇ
ਅੱਛਾ ਤੁਹਾਡੇ ਕਿੰਨੇ ਬੱਚੇ ਨੇ
ਮੈਂ ਹਜੇ ਮੇਰਾ ਬੇਬੀ ਨਹੀਂ ਹ
ਅੱਛਾ ਜੀ ਨਵਾਂ ਨਵਾਂ ਵਿਆਹ ਹੋਇਆ
ਨਹੀਂ ਵੀ ਆਉਣਾ ਤਾਂ ਹੋ ਗਏ ਨੇ ਪੰਜ ਛੇ ਸਾਲ ਹੋ ਗਏ ਨੇ
ਅੱਛਾ ਤੇ ਤੁਸੀਂ ਮਤਲਬ ਵੱਖ ਵੱਖ ਰਹਿੰਦੇ ਹੋ
ਹਾਂਜੀ ਹਾਂਜੀ ਮਤਲਬ ਕਿ ਸਭ ਦਾ ਸੈਪਰੇਟ ਹੋ ਗਿਆ ਮਤਲਬ ਕਿ ਪਹਿ ਜਇੰਟ ਫੈਮ ਸੀ ਜਿਵੇਂ ਕਿ ਸਾਰੇ ਰਹਿੰਦੇ ਸੀ ਡੈਡੀ ਹੁੰਦੇ ਭਰਾ ਰਹਿੰਦੇ ਸੀ ਸਾਰੇ ਮਤਲਬ ਕਿ ਇਕੱਠੇ ਹੁਣ ਸਭ ਨੇ ਆਪਣਾ ਮਤਲਬ ਕਿ ਸੈਪਰੇਟ ਮਕਾਨ ਲੈ ਲਿਆ
ਤੁਸੀਂ ਅਸਲ ਵਿੱਚ ਕਿੱਥੇ ਦੇ ਹੋ
ਮੈਂ ਹਰਿਆਣਾ ਦੀ
ਹਰਿਆਣਾ
ਹਾਂਜੀ
ਹਰਿਆਣਾ ਚ ਕਿੱਥੇ ਕਰਕੇ
ਰੇਵਾੜੀ
ਪਿੰਡ ਹ ਨਾ
ਨਹੀਂ ਪਿੰਡ ਤਾਂ ਨਹੀਂ ਹੈ ਸ਼ਹਿਰ ਹੈਗਾ
ਅੱਛਾ
ਤੁਸੀਂ ਕਿੱਧਰ ਕਿੱਧਰ ਘੁੰਮਣ ਗਏ ਹੋ
ਮੈਂ ਤੇ ਸਾਰੀ ਹਿਮਾਚਲ ਜੰਮੂ ਲੁਧਿਆਣਾ ਹੈਲੋ ਹੈਲੋ
ਅੱ ਅੱਛ ਅੱਛਾ ਅੱਛਾ ਓਕੇ ਉਹ ਤੁਹਾਡੇ ਪੰਜਾਬ ਦੇ ਨੇੜੇ ਹੀ ਪੈਂਦਾ ਨਾ ਸਭ ਕੁਛ ਤਾਂ ਕਰਕੇ
ਹਾਂਜੀ ਹਾਂਜੀ ਚੰਡੀਗੜ੍ਹ ਵਗੈਰਾ ਤੁਸੀਂ ਗਏ ਹੋਣੇ ਹੋ
ਨਈ ਚੰਡੀਗੜ੍ਹ ਨੀ ਗਏ ਕਦੀ ਵੀ।
ਅੱਛਾ ਜੀ, ਇੱਥੇ ਮਤਲਬ ਲੋਕਲ ਈ ਰੈੰਦੇ, ਉਸ ਤੋਂ ਬਾਰ ਨੀ ਕਦੀ ਗਏ?
ਨਹੀਂ ਮੈਂ ਜੈਪੁਰ ਹੀ ਘੁੰਮੀ ਹਾਂ ਜਿਵੇਂ ਕਿ, ਨੈਨੀਤਾਲ ਹੁਣੇ ਵਿੱਚ ਹੋਕੇ ਆਈ ਸੀ, ਔਧਰ ਗਏ ਸੀ। ਸੀ ਕੀ ਕੈੰਦੇ ਨੇ ਜੋੋਧਪੁਰ ਗਏ ਸੀ, ਜਿਵੇਂ ਕਿ ਰਮਥਮ ਬੋਰਡ ਸੁਣਿਆ ਹੋਵੇ ਤਰਾਂ ਦੀ ਤੁਸੀਂ ਜੰਗਲ ਦੀ ਸਫਾਰੀ ਹੁੰਦੀ ਏਨਾ ਉੱਧ ਅ ਮਤਲਬ ਕਿ ਮੈਂ ਜੈਪੁਰ ਵੀ ਬੌਤ ਵੱਡਾ ਸੈ਼ਰ ਹੈਗੈ, ਮੈਂ ਐਧਰ ਵੀ ਨੀ ਇੰਨਾ ਵੀਂਦੀ ਮਤਲਬ ਕਿ ਜੈਪੁਰ ਦਾ ਚੋਥ ਥਾ ਹਿਸਾ ਜ਼ਰੂਰ ਘੁੰਮੇ ਆ। ਹਾਂਜ ਹਾਂਜੀ ਹਾਂਜੀ ਹਾਂਜੀ ਹਾਂਜੀ। ਸਤ ਸ਼੍ਰੀ ਕਾਲ ਜੀ।